ਔਹ
ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਏ ਕਿ ਕਰਦੇ।
ਬਸ-ਬਸ ਬੈਠੇ ਦੇ ਆ ਜੀ।
ਹੋਰ ਸੁਣਾਓ, ਠੀਕ ਨੇ ਸਭ। ਬਸ ਮੈਂ ਕਿਹਾ ਥੋੜਾ ਫ੍ਰੀ ਆ, ਤੁਹਾਡੇ ਨਾਲ ਗਲ ਕਰ ਲੈਨੀ ਆ।
ਅੱਛਾ, ਬਸ-ਬਸ ਫ੍ਰੀ ਆ, ਤੁਸੀਂ ਹਾਂਜੀ।
ਹਾਂਜੀ, ਹੋਰ ਸਬ ਠੀਕ ਨੇ ਘਰ।
ਹਾਂਜੀ, ਸਭ ਵਧੀਆ, ਤੁਸੀਂ ਸੁਣਾਓ ਤੁਹਾਡੇ ਸ ਘਰ ਸਭ ਠੀਕ ਨੇ।
ਹਾਂਜੀ-ਹਾਂਜੀ, ਵਧੀਆ। ਕੀ ਬਣਾ ਰੇ ਓ ਹੁਨ ਤਾਂ ਤੁਸੀਂ
ਹਾਂਜੀ।
ਕੀ ਬਣਾ ਲਿਆ।
ਕੀ ਬਣਾ ਲਿਆ ਅਸੀਂ, ਅੱਜ ਸਾਡਾ ਲੰਚ ਬਾਹਰ ਆ, ਅੱਜ ਅਸੀਂ ਬਾਹਰ ਖਾਵਾਂਗੇ।
ਅੱਛਾ, ਅੱਜ ਬਾਹਰ ਦਾ ਖਾਣਾ ਹੈ।
ਹਾਂਜੀ।
ਫਾਸਟਫੂਦ ਵਗੈਰਾ ਕੀ, ਕੁਛ ਹੋਰ।
ਫਾਸਟ ਫੂਡ ਦੇਖੋ, ਸਾਰੇ ਸ਼ੌਕੀਨ ਵੀ ਹੈਗੇ ਨੇ ਬਾਹਰ ਖਾਣ ਦੇ ਜਿਸ ਤਰ੍ਹਾਂ ਅਜਕੱਲ੍ਹ ਤਾਂ ਵੈਸੇ ਹੀ, ਬਾਹਰ ਦਾ ਖਾਣਾ ਖਾਂਦੇ ਪਏ ਨੇ ਸਾਰੇ। ਕਹਿੰਦੇ ਤੇ ਹੈਗੇ ਆ ਅਸੀਂ, ਕਿ ਨਹੀਂ ਖਾਣਾ ਬਾਹਰ ਦਾ, ਨਹੀਂ ਖਾਣਾ ਲੇਕਿਨ ਕਿਸੇ ਟਾਈਮ ਖਾਧਾ ਵੀ ਜਾਂਦਾ ਏ
ਹਾਂ ਤੇ, ਫਾਸਟ ਫੂਡ ਵਧੀਆ ਨੀ ਬਣਾਇਆ ਨਾ।
ਫਾਸਟ ਫੂਡ 'ਚ ਦੇਖੋ, ਮੋਮੋਸ ਵਗੈਰਾ ਜਾਂ ਉ ਸਪਰਿੰਗ ਰੋਲ ਤੇ ਜਾਂ ਫਿਰ ਕੋਈ ਹੋਰ ਵੀ ਚੀਜ਼ ਖਾਵਾਂਗੇ ਤੇ ਮੈਦਾ ਪਿਆ ਹੀ ਹੁੰਦਾ ਜ਼ਿਆਦਾਤਰ।
ਹੋਰ ਕੀ ਖਾਣਾ ਤੁਸੀ। ਸਾਰਾ ਬਾਹਰ ਦਾ ਟ੍ਰਾਈ ਕੀਤਾ, ਉਹੀ ਦੁਬਾਰਾ ਤੇਲ'ਚ ਫਰਾਈ ਕਰੀ ਜਾਂਦੇ ਕਰੀ ਜਾਂਦੇ
ਹਾਂਜੀ, ਦੁਬਾਰਾ ਫਰਾਈ ਕਰਦੇ ਰਹਿੰਦੇ ਨੇ, ਉਹ ਇਹ ਚੀਜ਼ਾਂ ਹੁਣ ਇਹ ਦੇਖੋ, ਅਸੀਂ ਸਮੋਸੇ ਖਾਏ ਨੇ, ਹੁਣੇ ਸਮੋਸੇ ਲ ਲੇਕਿਨ ਸਮੋਸੇ ਹਾਂਜੀ, ਸਮੋਸੇ ਵੀ ਵਾਰ-ਵਾਰ ਤੇਲ ਉਹੀ ਗਰਮ ਕਰਦੇ ਨੇ।
ਗਰਮ ਕਰ ਉਹੀ ਉਹਦੇ ਫਰਾਈ ਕਰੀ ਜਾਂਦੇ ਕਰੀ ਜਾਂਦੇ ਨੇ, ਉਹ ਸਾਨੂੰ ਜਾ ਕੇ ਨੁਕਸਾਨ ਹੀ ਕਰਨਾ ਇਹਨਾਂ ਨੇ ਅੰਦਰ। ਕੋਈ ਫਾਇਦਾ ਥੋੜ੍ਹੀ ਦੇਣਾ ਉਹਨਾਂ ਨੇ।
ਹਾਂਜੀ।
ਸ਼ੌਕ ਨਾਲ ਤੇ ਖਾ ਲੈਨੇ ਆ ਪਹਿਲੇ ਸਾਡਾ ਮਨ ਕਰਦਾ ਪਿਆ ਖਾਣ ਤੇ ਖਾਣ ਤੇ ਫੇਰ ਬਾਦ ਚ ਦਿੱਕਤ ਹੋ ਜਾਂਦੀ ਏ।
ਹਾਂਜੀ, ਫਰਾਈਡ ਸਪਰਿੰਗ ਰੋਲ ਜੇੜੇ ਹੁੰਦੇ ਨੇ।
ਹਾਂ। ਓਹੀ ਤੇ ਸਾਰਾ ਕੁਛ ਤਲਿਆ ਤਲਾਇਆ ਤੇ ਬਾਹਰ ਦਾ ਨਾਲੇ ਸਾਨੂੰ ਨੀ ਪਤਾ ਵਿਚ ਔਨਾਂ ਨੇ ਕੀ ਪਾਇਆ ਦਾ ਕਦੋਂ ਦਾ ਪਾਇਆ ਦਾ ਕਿੰਨਾ ਪੁਰਾਣਾ ਐ।
ਹੋਰ
ਸਾਨੂੰ ਪਤਾ ਥੋੜੀ ਨਾ ਏਸ ਚੀਜ਼ ਵਾਸਤੇ ਕੇ ਜੇੜੀ ਮਤਲਬ ਘਰ ਬਣਾ ਕੇ ਖਾਵਾਂਗੇ ਜਾਂ ਫਰਾਈ ਕਰਾਂਗੇ। ਓ ਤੇ ਸਾਨੂੰ ਪਤਾ ਅਸੀ ਤਾਜਾ ਈ ਸਭ ਕੁੱਛ ਕਰਨਾ ਐ।
ਹਾਂਜੀ।
ਹਾਂਜੀ। ਜਿਆਦਾਤਰ ਤੇ ਘਰ ਦੇ ਪਕੌੜੇ ਵਗੈਰਾ ਕੱਢ ਕੇ ਜੇੜੇ ਖਾ ਲੈਣੇ ਚਾਹੀਦੇ ਨੇ ਬ੍ਰੈਡ ਵਗੈਰਾ।
ਅਸੀ ਤੇ ਘਰ ਦੇ ਮਤਲਬ ਖਾ ਖਾਂਦੇ ਸੀ ਜਿਆਦਾਤਰ। ਹੂਣ ਥੁਣ ਲੇ ਲੇਕਿਨ ਬਾਹਰ ਦਾ ਹੁੰਦਾ ਐ ਨਾ ਕਿ ਚਲੋ ਬਾਰ ਖਾਣਾ ਐ ਤੇ ਫੇਰ ਬਾਰੋਂ ਦੀ ਵੀ ਇੱਕ ਹੁੰਦਾਂ ਏ ਮਨ ਚ, ਕਿ ਬਾਰੋਂ ਖਾਣਾਂ ਏਂ।
ਹਾਂ ਬਾਰ ਬੱਦੋ ਬੱਦੀ
ਥੋੜਾ ਟੇਸਟ ਵੀ ਚੇਂਜ ਹੋ ਜਾਂਦਾ ਏ, ਘਰ ਦੇ ਤੇ ਚਲੋ ਸਾਂਨੂੰ ਪਤਾਂ ਈ ਐ ਘਰ ਦੇ ਲੱਗਦੇ ਪਏ ਨੇ।
ਬਾਰ ਦਾ ਖਾਣਾਂ ਬਾਰ ਦਾ ਮੰਮਾ। ਘਰ ਬਣਾਕੇ ਕੇ ਦੋ, ਮੰਮਾ ਨਈ ਐ ਨੀ ਬਾਰ ਦਾ
ਹਾਂਜੀ, ਇੱਕ ਨਾਮ ਹੁੰਦਾ ਐ ਬਸ ਬਾਰ ਦਾ।
ਹਾਂ, ਬਾਦ ਚ ਨਿਕਲ਼ ਵੀ ਜਾਂਦਾ ਫੇਰ।
ਦਿੱਕਤ ਤੇ ਬੜੀ ਕਰਦਾ ਬਾਦ ਚੋਂ, ਅਸੀਂ ਖਾਂ ਤੇ ਲੈਂਨੇ ਆਂ ਪਹਿਲੇ ਲ਼ੇਕਿਨ ਸਾਂਨੂੰ ਪਤਾਂ ਬਾਦ ਚ ਚੱਲਦਾ, ਬਾਦ ਚੋਂ ਸਾਨੂੰ ਜਿਸਰਾਂ ਕਈ ਵਾਰ ਖਾ ਕੇ ਮੇਰਾ ਪੇਟ ਖਰਾਬ ਹੋ ਜਾਣਾ।
ਹਾਂਜੀ।
ਮੈਂ ਤੇ ਮੇਰੀ ਛੋਟੀ ਮੰਮਾ ਪੀਜ਼ਾ ਖਾਣਾ ਐ ਪੀਜ਼ਾ। ਇੱਕ ਦਿਨ ਜਾਂਦਾ ਇੱਕ ਦਿਨ ਫੇਰ ਜ਼ਿਦ ਕਰਨ ਲਗ ਜਾਂਦਾ, ਮੰਮਾ ਪੀਜ਼ਾ ਖਾਣਾਂ ਐ ਪੀਜ਼ਾ ਖਾਣਾਂ। ਮੈਂ ਕਿਹਾ ਪੀਜ਼ਾ ਨੀ ਖਾਣਾ ਮੈਂ ਤੇੈਨੂੰ ਬਣਾ ਕੇ ਦਿੰਨੀ, ਆਂਦਾ ਨਈ। ਬਾਰ ਵਾਲਾਂ ਖਾਣਾਂ ਐ, ਬਾਰ ਮੰਗਾਂਓ ਖ਼ੁਦ।
ਕੱਟਦੀ ਪੀ ਐ।
ਹੈਲੋ।
ਹੈਲੋ, ਹਾਂਜੀ ਥੋੜਾ ਜ਼ੋਰ ਦੀ ਬੋਲੋ ਤੁਹਾਡੀ ਆਵਾਜ਼ ਨੀ ਆਂਦੀ ਪਈ ਮੈਨੂੰ।
ਪ੍ਰੋਬਲਮ ਏਂ। ਮੈਂ ਆਪ ਬੋ ਪਰੇਸਾ਼ਨ ਹੋਈ ਆ ਨੇਟਵਰਕ ਤੋਂ ਹੋਰ ਸੁਣਾਓ।
ਬਸ ਵਧੀਆਂ। ਹਾਂਜੀ, ਲੰਚ ਬਾਰ ਐ ਕੋਸ਼ਿਸ਼ ਐ ਈ ਐ ਕਿ ਅਸੀ ਕੁੱਛ ਐਸਾ ਨਈ ਖਾਈਏਂ। ਮੈਦੇ ਵਾਲੀ ਚੀਜ਼ਾਂ।
ਹਾਂ ਓਈ ਨਾ, ਚੱਲ ਬਾਕੀ ਹੋਰ ਬੋਤ ਕੁੱਛ ਹੁੰਦਾ ਐ ਵੈਸੇ। ਤੇ ਬਾਕੀ ਦੇਖ ਲੈਣਾ, ਹਾਂ।
ਜੇ ਅਸੀ ਘਰ ਵੀ ਬਰੈਡ ਵਗ਼ੈਰਾ ਖਾਂਦੇ ਆਂ, ਹਾਂਜੀ।
ਹਾਂ ਸਾਰਿਆਂ ਦੀ ਸੁਣਨੀ ਪੈਂਦੀ ਏ, ਫੇਰ ਕਦੀ ਨਾ ਕਦੀ। ਸਾਰੇ ਜਾਣਗੇ ਛੁੱਟੀਆਂ ਪਈ ਦੀਆਂ ਜ਼ਿਆਦਾ ਮਨ ਕਰਦਾ ਐ ਬਾਰ ਵਗੈਰਾ ਜਾਣ ਤੇ।
ਹਾਂਜੀ, ਜਿਸ ਰਾਂ ਅਸੀ ਹੁਣ ਘਰ ਵੀ ਬ੍ਰੈਡ ਵਗ਼ੈਰਾ ਖਾਨੇ ਬ੍ਰੈਡ ਖਾਂਨੇ ਆਂ, ਤੇ ਮਤਲਬ ਅਸੀਂ ਰੋਜ਼ ਵੀ ਬ੍ਰੈਡ ਨੀ ਖਾ ਸਕਦੇ ਨਾ।
ਹਾਂਜੀ -ਹਾਂਜੀ, ਰੋਜ਼ ਨਹੀਂ ਅੱਛੀ ਹੈਗੀ। ਜਿਦਾ ਹਫ਼ਤੇ 'ਚ ਇੱਕ ਦੋ ਵਾਰੀ ਖਾਲ ਲੀ ਬੋਤ ਐ, ਹਾਂ।
ਓ ਵੀ ਖ਼ਰਾਬ ਕਰਦੇ ਆ ਪੇਂਟ।
ਹਾਂਜੀ, ਇੱਕ ਦੋ ਵਾਰੀ ਹਫ਼ਤੇ ਚ ਖਾਲੀ ਓ ਠੀਕ ਐ।
ਹਾਂਜੀ।
ਹੁਣ ਸੈਂਡਵਿੱਚ ਬਣਾਣਾ ਪਏਗਾ
ਹਾਂਜੀ।
ਹੋਰ। ਤੁਹਾਡੇ ਵੀ ਘਰ ਚ ਖੂਹ ਹੈਗਾ ਨਾ। ਤੁਹਾਡੇ ਘਰ ਵੀ ਛੋਟੇ ਹੈਗੇੇ ਨੇ ਮੈਂ ਕਿਆ।
ਹਾਂਜੀ, ਛੋਟੇ ਹੈਗੇ ਨੇ ਸਾਡੇ ਘਰ ਵੀ ਏਂ ਦੋਨੋਂ ਬੜੇ ਸ਼ਰਾਰਤੀ ਛੋਟੇ ਬੱਚੇ ਨੇ।
ਅੱਛਾ ਅੱਛਾ ਅੱਛਾ ਟਰਾਂਸਪੋਰਟ ਤੰਗ ਕਰਦੇ ਹੋਣੇ।
ਤੰਗ ਤੇ ਸਾਰੇ ਬੱਚੇ ਕਰਦੇ ਨੇ, ਛੋਟੇ ਤੇ ਮਤਲਬ ਸਾਨੂੰ ਤਾਂ ਲੱਗੇਗਾ ਹੀ ਤੰਗ ਕਰਦੇ ਪਏ ਨੇ ਉਹਨਾਂ ਨੇ ਆਪਣੇ ਵੱਲ ਹੁਣ ਵੱਡੇ ਹੋਣਗੇ ਤੇ ਫੇਰ ਉਹ ਉਹ ਥੋੜੇ ਬਹੁਤ ਤੇ ਸ਼ਰਾਰਤਾਂ ਕਰੇ, ਨਾ ਹੀ ਉਹਨਾਂ ਨੂੰ ਪਤਾ ਹੈ, ਉਹ ਕੀ ਕਰਦੇ ਪਏ ਨੇ।
ਹਾਂ ਪਰ ਉਹਨਾਂ ਨੂੰ ਕੀ ਪਤਾ ਗਾਲਾਂ ਗੂਲਾਂ ਨੀ ਪਈ
ਹਾਂਜੀ, ਸਾਨੂੰ ਲੱਗਦਾ ਕਿ, ਉਹ ਪਤਾ ਨੀ ਜਿਆਦਾ ਹੀ ਕੁਛ ਗਲਤ ਕਰਦੇ ਪਏ ਨੇ, ਅਸੀਂ ਵੀ ਕਈ ਵਾਰ ਡਾਂਟ ਦਿੰਦੇ ਆ, ਬੱਚਿਆਂ ਨੂੰ ਜਾਂ ਫਿਰ ਲੇਕਿਨ ਉਹਨਾਂ ਨੂੰ ਥੋੜ੍ਹੀ ਪਤਾ, ਕਿ ਉਹ ਕੀ ਕਰਦੇ ਪਏ ਨੇ।
ਫਿਰ ਵੱਡੇ ਹੋ ਕੇ ਜਿਆਦਾ ਤੰਗ ਕਰਦੇ ਨੇ, ਇਹ ਨੀ ਕੀ ਓਨਾ ਨੇ ਠੀਕ ਹੋ ਜਣ।
ਹਾਂ, ਮਤਲਬ ਉਹ ਥੋੜ੍ਹੀ ਸਮਝ ਆਏ ਨਾ, ਜਦ ਵੱਡਾ ਬੱਚਾ ਹੋਏ ਤਾਂ ਉਹਨਾਂ ਨੂੰ ਅਸੀਂ ਕਹੀਏ ਵੀ ਕਿ ਇਹਨੂੰ ਸਮਝ ਹੈਗੀ ਏ ਤੇ, ਲੇਕਿਨ ਕਈ ਵਾਰ ਅਸੀਂ ਆਪੇ ਹੀ ਡਾਂਟ ਕੇ ਜਾਂ ਫਿਰ ਥੋੜ੍ਹਾ ਜਿਹਾ ਕਈ ਵਾਰ ਛੋਟਾ ਜਿਹਾ ਥੱਪੜ ਵਗੈਰਾ ਲਗਾ ਕੇ ਕਹਿ ਦਿੰਦੇ ਆਂ। ਫਿਰ, ਫਿਰ ਆਪਣੇ ਆਪ ਨੂੰ ਫੀਲ ਹੁੰਦਾ ਹੈ, ਕਿ ਅਸੀਂ ਇਹ ਕਿਉਂ ਕਰਦੇ ਪਏ, ਕਿਉਂਕਿ ਉਹਨੂੰ ਤਾਂ ਸਮਝ ਹੈ ਹੀ ਨਹੀਂ ਹੈ ਕਿ ਮਾਰ ਵੀ ਲਵਾਂਗੇ, ਅਗਰ ਅਸੀਂ ਉਹਨੂੰ ਡਾਂਟ ਵੀ ਦੇਵਾਂਗੇ ਉਹਨੂੰ ਫਿਰ ਪਤਾ ਚੱਲਣਾ ਕਿ ਉਹ ਕੀ ਕਰਦਾ ਪਿਆ ਜਾਂ ਮੈਨੂੰ ਕਿਸ ਵੱਜ੍ਹਾ ਨਾਲ ਪਈਏ।
ਬਾਦ 'ਚ ਪਤਾ ਕੀ ਚਲਣਾ
ਸ਼ਰਾਰਤ ਤੇ ਕਰਨੀ ਏ ਬੱਚਿਆਂ ਨੇ ਸ਼ਰ
ਹਾਂਜੀ- ਹਾਂਜੀ, ਬੱਚੇ ਕਰਦੇ ਨੇ ਸਰਾਰਤਾ ਪਰ ਕਿਸੇ ਟਾਈਮ ਨਾ ਜੀ ਸ਼ਰਾਰਤਾਂ ਕਰਦੇ ਫਿਰ ਮਿਟੀ ਹੁੰਦੀਆ ਨਾ ਫਿਰ
ਹਾਂਜੀ, ਤੇ ਫਿਰ ਜ਼ਿਆਦਾ ਕਰਦੇ ਆ ਤਾਂ ਵੀ ਤੇ ਫਿਰ ਗੁੱਸਾ ਵੀ ਕਈ ਵਾਰ ਕਰ ਲੈਂਦੇ ਨੇ ਪੇਰੈਂਟਸ
ਹਾਂ, ਹੋ ਜਾਂਦਾ ਆਪਣੇ ਆਪ ਤੋਂ ਨੀ ਕੰਟਰੋਲ ਹੁੰਦਾ।
ਹਾਂ ਹ
ਹਾਂਜੀ- ਹਾਂਜੀ ਹਾਂ
ਬਸ ਜਾਂ ਫਿਰ ਹੋਰ ਬਸ ਐਸਾ ਹੀ ਮਨ ਤੇ ਨਹੀਂ ਕਰਦਾ, ਡਾਂਟਣ ਦਾ ਜਾਂ ਫਿਰ ਕੋਈ ਵੈਸੇ ਤਾਂ ਕਿਸੇ ਦਾ ਮਨ ਵੀ ਨਹੀਂ ਕਰਦਾ ਹਨਾ, ਕੋਈ ਕਿਸੇ ਨੂੰ ਬੱਚੇ ਨੂੰ ਡਾਂਟੇ ਯਾ ਫੇਰ ਕੋਈ ਥੱਪੜ ਥੁਪੜ ਵਗੈਰਾ ਲਗਾ ਦੇ, ਐਸਾ ਮਨ ਤੇ ਕੋਈ ਵੀ ਨੀ ਮੈਨੂੰ ਲੱਗਦਾ ਤੇ ਕਿਸੇ ਦਾ ਨਹੀਂ ਕਰਦਾ ਹੋਣਾ, ਲੇਕਿਨ ਜਸਟ ਬੱਚੇ ਥੋੜੀ ਸ਼ਰਾਰਤ ਜ਼ਿਆਦਾ ਕਰਦਨ ਜਾਂ ਨਹੀਂ ਸਮਝਣ, ਪਰ ਸਾਨੂੰ ਵੀ ਲੱਗਦਾ ਕਿ ਚਲੋ ਸਮਝਾਣਾ ਸਮਝਦੇ ਤੇ ਪਏ ਨੀ ਹੈ, ਸ਼ਾਇਦ ਇੱਕ ਥੱਪੜ ਨਾਲ ਹੀ ਸਮਝ ਜਾਨ
ਹਾਂ ਫਿਰ ਥੱਪੜ ਲਗ ਜਾਂਦਾ ਹਮ ਤੇ ਪੈ ਜਾਂਦੀਆਂ
ਹੋਰ ਤਾਡਾ ਵੀ ਹੈਗਾ ਛੋਟਾ
ਮੇਰਾ ਤੇ ਛੋਟਾ ਹੀ ਬਹੁਤ ਤੰਗ ਕਰਦਾ ਮੈਂ ਤੈਨੂੰ ਮਤਲਬ ਖਾਣ ਦਾ ਜਾਦਾ ਦਿੰਦੀ ਆਂ ਪਰ ਖਾਣ ਦਾ ਖਾਂਦਾ ਨਹੀਂ ਬਾਹਰੋਂ ਜਿਆਦਾ ਲਿਆਉਂਦੇ ਬਾਜ਼ਾਰ 'ਚ ਦਾਦੂ ਦੀ ਸ਼ੋਪ ਹੈ ਨਾ ਓਥੋਂ ਲੈ ਆਏਗਾ ਫਰੂਟੀ ਫੇਰ ਕੁਰਕੁੁਰੇ ਵਗੈਰਾ ਸਨੇਕਸ ਖਾ ਲਏਗਾ, ਉਹਦੇ 'ਚ ਮਿਰਚ ਨਹੀਂ ਲੱਗਦੀ ਇੰਨੀ
ਉਹੀ ਨਾ ਖਾਂਦੇ ਵੀ ਨਹੀਂ ਹੈਗੇ ਕੁ ਕੁਛ ਵੀ ਨਹੀਂ ਖਾਂਦੇ, ਬੱਚੇ ਤੇ ਬਸ ਇਹਨਾਂ ਨੂੰ ਬਾਹਰ ਦਾ ਹੀ ਫਰੂਟੀਆਂ ਵਗੈਰਾ ਜਾਂ ਅਹ ਜੈਮਸ ਚ ਚਿਪਸ ਵਗੈਰਾ ਚਾਹੀਦੇ ਨੇ।
ਹਾਂ, ਅਸੀਂ ਤਾਂ ਬਾਹਰ ਦਾ ਖਾਣਾ ਖਾ ਲੈਂਦੇ ਹਾਂ, ਪਰ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ।
ਹਾਂਜੀ, ਜਿਸ ਤਰਾਂ ਇਹ ਛੋਟੇ ਨੇ, ਹੁਣ ਤੇ ਕੁਛ ਖਾਂਦੇ ਨਹੀ ਪਏ
ਹਾਂਜੀ ਹ
ਤੇ ਜਿਸ ਤਰਾਂ ਹੁਣ ਚਿਪਸ ਵਗੈਰਾ ਆ। ਕੋਲਡ ਡਰਿੰਕ ਵਗੈਰਾ ਵੀ ਪੀਂਣੀ ਐ ਇਹਨਾਂ ਨੇ, ਜੂਸ ਪੀਣਾ ਏ ਹਾਂਜੀ, ਜਿਸ ਤਰਾਂ ਐ ਥੋੜੇ ਵੱਡੇ ਹੋਣਗੇ, ਇਨ੍ਹਾਂ ਨੂੰ ਬਾਰ ਦਾ ਸੁਆਦ ਪੈ ਜਾਣਾ ਆ।
ਹਾਂ ਹਾਂ, ਵੀ ਨਾ ਪਹਿਲਾਂ ਇਹੀ ਕਰਦੇ ਨੇ ਕਿ ਪਹਿਲਾਂ ਇਨ੍ਹਾਂ ਨੂੰ ਘਰ ਦਾ ਹੀ ਖਾਣਾ ਖਵਾਉਂਦੇ ਨੇ। ਘਰ ਦਾ ਹੀ ਟੇਸਟ ਵਗੈਰਾ ਲਗਦਾ ਹੀ ਨੀ
ਤੇ ਇਨਾਂ ਨੇ ਰੋਟੀ ਕਿਸ ਚੂਲੇ ਖਾਣੀ।
ਖਾਣੀ ਨੀ, ਜਦੋਂ ਓ ਖਾ ਕੇ ਹੀ ਢਿੱਡ ਭਰ ਲੈਣ, ਰੋਟੀ ਕਿੱਥੇ ਖਾਣੀ ਆ? ਮੇਰਾ ਤਾਂ ਕਿਸੇ ਟੈਮ ਪੂਰੇ-ਪੂਰੇ ਦਿਨ ਰੋਟੀ ਨੀ ਖਾਂਦਾ।
ਹਾਂ ਜੀ, ਜਿਸ ਤਰਾਂ ਪਹਿਲੇ ਤੇ ਬੱਚਾ ਛੋਟਾ ਹੁੰਦਾ ਆ, ਤੇ ਓ ਤਾਂ ਦੁੱਧ ਹੀ ਪੀਏ ਗਾ ਜਾਂ ਕੁਛ ਉਸ ਟਾਈਮ ਥੋੜਾ-ਬਹੁਤ ਕੁਝ ਖਾ ਲੇਗਾ, ਕਿ ਖਾ ਲੇਗਾ ਆਲੂ ਖਾ ਲੇਗਾ ਜਾਂ ਫਿਰ ਇੱਕ ਅੱਧਾ ਕੇਲਾ ਵਗੈਰਾ ਖਾ ਲੇਗਾ, ਫੇਰ ਥੋੜੇ ਵੱਡੇ ਹੋਣਗੇ ਇਨਾਂ ਨੂੰ ਐ ਚੀਜ਼ਾਂ ਦਾ ਪੈ ਜਾਂਦਾ ਚਿਪਸ ਵਗੈਰਾ, ਚਾਕਲੇਟ ਜੂਸ ਵਗੈਰਾ ਤੇ ਫਿਰ ਥੋੜੇ ਹੋਰ ਵੱਡੇ ਹੋਣਗੇ ਏਨਾਂ ਨੇ ਬਾਰ ਦਾ ਫੂਡ ਖਾਣਾ ਫਾਸਟ ਫੂਡ ਵਗੈਰਾ
ਹਾਂਜੀ।
ਫਿਰ ਇਨਾਂ ਨੂੰ ਉਹੀ ਸੁਆਦ ਪੈ ਜਾਣਾ ਮੈਗੀ ਆ ਦਾ, ਫਾਸਟ ਫੂਡ ਦਾ, ਤੇ ਰੋਟੀ ਪਤਾ ਨੀ ਕਦੋਂ ਖਾਣਗੇ
ਰੋਟੀ ਖਾਣੀ ਨੀ, ਕਸਟਡ ਵਗੈਰਾ ਬਣਾ ਦਿੰਨੇ ਆ, ਓ ਖਾ ਲੈਂਦਾ ਆਈਸਕ੍ਰੀਮ ਸਮਝ ਕੇ ਤੇ ਓਦਾਂ ਨੀ ਖਾਂਦਾ ਕੁਛ ਹੋਰ।
ਬਸ ਵਧੀਆ, ਮੈਂ ਵੀ ਇਹੀ। ਕਹਿੰਦੀ ਪਈ ਸੀ। ਮੈਂ ਕਿਹਾ ਇਨਾਂ ਨੇ ਪਤਾ ਨੀ ਰੋਟੀ ਖਾਣੀ ਨੀ ਫਿਰ ਇਨਾਂ ਨੇ ਜਦੋਂ ਸਾਡੇ ਜਿਢੇ ਹੋਣਗੇ, ਇਨਾਂ ਨੇ ਤੇ ਫਿਰ ਬਿਲਕੁਲ ਹੀ ਕਹਿਣਾ ਆ ਕਿ ਬਾਰੋਂ ਹੀ ਕਰਦੇ ਆ, ਬਾਰੋਂ ਹੀ ਖਾਣੇ ਆ
ਹਾਂਜੀ, ਫਿਰ ਤੇ ਜਿਸ ਤਰ੍ਹਾਂ ਹੁਣ ਤੇ ਅਸੀਂ ਕਈ ਵਾਰ ਖਾ ਲੈਣੇ ਆ, ਤੇ ਸਾਨੂੰ ਵੀ
ਹਾਂਜੀ ਓ ਹੋਗੀ ਏ ਨੀ ਨਾ ਸੁਣਦੇ ਬੱਚਿਆਂ ਨੂੰ ਬੱਚੇ ਨੂੰ ਹੂੰ, ਹੂੰ। ਸਕੂਲ ਵੀ ਕੰਮ ਕਰਦਾ ਰਹਿੰਦਾ ਮੈਂ ਕਿਹਾ, ਬਾਰ ਖਾ ਲੈ
ਹਾਂਜੀ।
ਬਾਹਰ ਗੱਡੀਆਂ ਵਗੈਰਾ ਆਂਦੀਆਂ, ਬਾਈਕਾਂ ਵਗੈਰਾ 'ਤੇ ਡਰ ਲਗਦਾ ਹੈ ਨਾ।
ਹਾਂਜੀ ਹਾਂਜੀ।
ਸਾਕ ਸਾਈਕਲ ਲੈ ਕੇ ਬਹਿ ਜਾਦਾ ਬਾਰ ਸਾਈਕਲ ਲੈ ਕੇ ਚਲਾ ਜਾਂਦਾ ਬਾਰ
ਅੱਛਾ।
ਫੇਰ ਮੈਂ ਸਾਈਕਲ ਲੈਕੇ ਜਾਣੀ ਆ ਅੰਦਰ ਹੂੰ ਹਾਂ।
ਮਤਲਬ ਤੁਸੀਂ ਕੱਲੇ ਛੋੜ ਦਿੰਦੇ ਹੋ?
ਨਈ ਨਈ, ਕੱਲੇ ਨੀ ਛੋੜਦੀ ਮੈਂ ਪੂਰਾ ਧਿਆਨ ਰੱਖੀਦਾ ਨਾਲ-ਨਾਲ ਨਿਕਲ ਜਾਂਦਾ ਨਾ ਜਿਸ ਟੈਮ ਕੰਮ ਕਰਦੇ ਹੋਏ
ਅੱਛਾ, ਮਤਲਬ ਤੁਹਾਡੀ ਗਲੀ ਦੇ ਬਾਰ ਰੋਡ ਆ ਜਾ? ਗੱਡੀਆਂ ਵਗੈਰਾ ਚੱਲਦੀਆਂ ਨੇ ਜਾਂ ਗਲੀ ਆ?
ਚੱਲਦੀ ਨਈ ਨਈ ਰੋਡ ਚੱਲਦੀ ਪਈ ਆ ਕਾਰ ਵੀ ਆਂਦੀ ਆ, ਬਾਈਕ ਵਗੈਰਾ ਵੀ ਹਾਂਜੀ ਓ ਮੈਨੂੰ ਜਿਆਦਾ ਹਮੇਸ਼ਾ ਓ ਗਾਨਾ ਵੀ ਆ ਜਾਂਦੇ ਨੇ ਸੁਣਦਾ ਨੀ ਐ ਕਿਸੇ ਦੀ।
ਹਾਂਜੀ।
ਹੈਲੋ!
ਹਾਂਜੀ - ਹਾਂਜੀ, ਚਲੋ ਠੀਕ ਐ। ਤੁਹਾਡੀ ਆਵਾਜ਼ ਵੀ ਕੱਟਦੀ ਪੀ ਐ।
ਹੈਲੋ!
ਹੈਲੋ!
ਹਾਂਜੀ।
ਹਾਂਜੀ, ਚਲੋ ਠੀਕ ਐ।
ਹਾਂਜੀ -ਹਾਂਜੀ।
ਹਾਂਜੀ, ਫਿਰ ਕਰਾਂਗੇ।
ਠੀਕ ਐ, ਸ਼ਸ ਸੀ ਕਾਲ।
ਹਾਂਜੀ।